ਹੈਲੋ ਸ ਸੀ ਕਾਲ ਵੀਰ ਜੀ, ਸ ਸੀ
ਠੀਕ ੳ
ਕਉ ਸਸ ਸੀ ਕਾਲ ਜੀ, ਸ਼ਸ਼ੀ ਕਾਲ
ਹੋਰ ਠੀਕ ਠਾਕ ਨੇ
ਵਧੀਆ ਉਸਤਾਦ ਜੀ ਵਧੀਆ
ਵੀਰੇ ਤੁਹਾਡੇ ਨਾਲ ਗੱਲ ਕਰਨੀ, ਟੋਪਿਕ ਤਿਆਰ ਆ
ਹਾਂਜੀ ਜੀ ਬੋਲੋ ਜੀ
ਲੱਗਦੀ ਏ ਹਾਂਜੀ ਹ ਤੁਸੀਂ।
ਨਹੀਂ ਨਹੀਂ ਬਸ ਟੈਮ ਪਾਸ ਅਸਤੇ, ਦੀਗ ਚ ਇਕ ਵੀ ਖੇਲੀ ਜਾਂਦੇ
ਅੱਛਾ
ਚਲੋ ਠੀਕ ਏ, ਕਈ ਬੱਚੇ ਤੇ ਖੇਲਦੇ ਨੀ ਅੱਜ ਕੱਲ੍ਹ ਬਸ ਏ ਸੀ ਚ ਬਹਿੰਦੇ ਨੇ, ਫੋਨ ਚਲਾਂਦੇ ਰਹਿੰਦੇ ਨੇ ਹਾਂਜੀ, ਕਈ ਫੋਨ ਚਲਾਂਦੇ ਰਹਿੰਦੇ ਨੇ ਘਰ ਏ ਸੀ ਚ ਬਹਿ ਕੇ ਅਪਨਾ ਫਿਰ ਉਹਨਾ ਨੂੰ ਖਤਮ ਹੋ ਜਾਂਦੇ, ਫੇਰ ਜਦੋਂ ਮਿਲ ਜਾਂਦੇ ਨੇ ਟ੍ਰੇਲ ਵਗੈਰਾ ਤੇ ਫੇਰ ਉਹਨਾਂ ਨੂੰ ਰਨਿੰਗ ਹੁੰਦੀ ਉਹਨਾਂ ਕੋਲ
ਹਾਂਜੀ ਸਹੀ ਗੱਲ ਬਿਲਕੁਲ ਜੀ।
ਹਾਂਜੀ,
ਕ੍ਰਿਕਟ ਵੈਸੇ ਵਧੀਆ ਚੱਲ ਸੀ ਵੀ ਵਧੀਆ ਗਏ ਬਹੁਤ
ਹਾਂਜੀ ਹਾਂਜੀ ਦੇਖੋ ਕ੍ਰਿਕਟ ਤੋਂ ਈਲਾਵਾ ਹੋਰ ਬੋਹਤ ਹੋਬੀਆ ਹੈਗੀਆਂ ਦੇਖੋ ਵੌਲੀਬਾਲ, ਫੁਟਬਾਲ
ਉਹਦੇ ਬੰਦੇ ਡਿਪੈਂਡ ਮਨ ਤੇ ਹੁੰਦਾ ਡਿਪੈਂਡ ਖੇੜ ਨੂੰ ਚੰਗੀ ਲਗਦੀ ਈ ਕਈਆਂ ਨੂੰ ਹੋਕੀ ਲਗਦੀਗੀ ਕਈ ਨੂੰ ਵਾਲੀਬਾਲ ਕਿੰ ਬ ਬਾਸਕਿਟਬਾਲ
ਹਾਂਜੀ ਹਾਂਜੀ
ਹਰ ਬੰਦੇ ਦਾ ਅਪਨਾ ਮਨ ਹੁੰਦੇ ਭਾਜੀ ਕਰਨਾ ਹੈ ਕੇ ਨੀ ਕਰਨਾ। ਨਹੀਂ ਕਰੇਸਰ ਚੀਜ਼ ਹੈਗਾ ਭਾਜੀ, ਉਹ ਮਨ ਤੇ ਡਿਪੈਂਡ ਬੰਦੇ ਤੇ
ਬੱਚੇ ਖੇਡਦੇ ਨੇ ਵੱਡੇ ਵੱਡੇ
ਹਾਂਜੀ ਹਾਂਜੀ ਹਾਂਜੀ ਅੱਜ ਕੱਲ ਕ੍ਰਿਕਟ ਆਸਤੇ ਉਹ ਵੀ ਖੁਲ ਗਏ ਨੈਟ ਵਾਲੇ ਬੱਚੇ ਖੇਲਨ ਜਾਂਦੇ ਨੇ ਸਚ ਸੈਚਡੇ ਨੂ ਨਾ ਤੂ ਵੇਖ ਕੇ ਹੈ ਨੈੱਟ ਲੱਗ ਬੱਚੇ ਖੇਡਦੇ ਨੇ ਉੱਥੇ
ਹਾਂਜੀ, ਜੀਰੋ ਜੀਰੋ ਜੀਰੋ ਕੋਨ ਹ
। ਆ ਮੈਂ ਕਿਹਾ। ਘਟਦਾ, ਘੜਦਾ।
ਹਮ।